ਹੈਲੋ,
ਹੈਲੋ -ਹਾਂਜੀ ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ- ਚਾਲ
ਵੱਧੀਆ ਹੈਗਾ, ਤੁਸੀਂ ਆਪਣਾ ਸੁਣਾਓ ਕੀ ਕਰ ਰਹੇ ਸੀਗੇ?
ਬਸ ਮੈਂ ਵੀ ਵੱਧੀਆ ਤੇ ਮੈਂ ਨਾ ਇੱਕ ਕੰਮ ਵਾਸਤੇ ਕਾਲ ਕੇਰ ਰਹੀ ਸੀ ਤੁਹਾਨੂੰ,
ਹਾਂਜੀ -ਦੱਸੋ?
ਅਰੇ ਕੱਲ ਉਹੀ ਬੇਟੇ ਦਾ ਬਰਡੇ ਸੀ। ਤੇ ਮੈਂ ਕਿਹਾ ਸੀ ਤੁਹਾਨੂੰ ਕੇਕ ਤੁਸੀਂ ਕਲਾਸਾਂ ਲਈਆਂ ਸੀ। ਨਾ ਕੇਕ ਦੀਆਂ ਤੇ ਇੱਕ ਅੱਧੀ ਰੈਸਪੀ ਮੈਨੂੰ ਦੱਸੋ ਨਾ ਕੋਈ ਵਧੀਆ ਜੇ ਕੇਕ ਦੀ ਕਿਉਂਕਿ ਮੈਂ ਬੱਚੇ ਦੇ ਜਨਮ ਦਿਨ ਤੇ ਮੈਂ ਸੋਚ ਰ ਘਰੇ ਹੀ ਬਣਾਲਾ ਉਹਨੇ ਅੰਮ੍ਰਿਤ ਛਕਿਆ ਹੋਇਆ ਤੇ ਬਾਹਰ ਦੇ ਕੇਕ ਚੱ ਤੁਹਾਨੂੰ ਪਤਾ ਹੀ ਹੈ। ਅੰਡੇ ਵਗੈਰਾ ਰਹਿੰਦੇ ਨੇ
ਹਾਂਜੀ‌।
ਅਤੇ ਸੋਚ ਰਹੀਆਂ ਘਰੇ ਬਣਾ ਲਾ ਤੇ ਕੋਈ ਅਗਲੇ ਇਦਾ ਦਾ ਹੋਏ ਤੇ ਮੈਨੂੰ ਰੈਸਪੀ ਜੀ ਦੱਸੋ ਤੇ?
ਐਗ ਲੈਸ ਫਲੇਵਰ ਕਿੱਦਾਂ ਦਾ ਪਸੰਦ ਕਰਦੇ?
ਜੋ ਹੁਣ ਤੁਸੀਂ ਬਣਾਏ ਹੋਏ ਨੇ। ਨਹੀਂ ਪਸੰਦ ਕੁੱਛ ਨਹੀਂ ਉਹ ਤਾਂ ਬੱਚੇ ਨੂੰ ਆਪੇ ਉਹਨੂੰ ਬੱਸ ਐਗਲਸ ਹੋਵੇ ਹੋਰ ਕੁੱਛ ਪੁੱਛਣੀ ਹਾਂ, ਕੋਈ ਦੱਸੋ ਕੋਈ ਇਦਾਂ ਦਾ ਜਿਹੜਾ ਤੁਸੀਂ ਪਹਿਲੇ ਬਣਾਇਆ ਹੋਏ ਘਰੇ
ਹਾਂਜੀ, ਮੈਂ ਨਾ ਵੈਸੇ ਤਾਂ ਮੈਂ ਦੋ ਤਿੰਨ ਕੇਕ ਘਰੇ ਜਿਹੜੇ ਹੈਗੇ ਨੇ ਜ਼ਿਆਦਾ ਘਰ ਬਣਾਉਂਦੀ ਹੈਗੀਆਂ। ਕਿ ਜਿਹੜੇ ਬੱਚਿਆਂ ਨੂੰ ਨਾ ਹੈਲਦੀ ਵੀ ਰਹਿਣ ਕਿ ਬੱਚਾ ਖਾਵੇ ਤੇ ਉਹਦੀ ਹੈਲਥ ਵਾਸਤੇ ਵੀ ਅੱਛਾ ਹੋਵੇ। ਉਹੀ ਚੀਜ਼ ਘਰ ਬਣਾਉਂਦੀ ਹੈਗੀ ਆ। ਤੁਸੀਂ ਆਪਣੇ ਬੇਟੇ ਨੂੰ ਉਹੀ ਦੇਣਾ ਪਸੰਦ ਕਰੋਗੇ ਤੇ ਫਿਰ ਮੈਂ ਉਹੀ ਦੱਸਾਂ ਤੁਹਾਨੂੰ
ਨਹੀਂ ਉਹੀ ਦੱਸਦੋ ਕੋਈ ਨਾ
ਠੀਕ ਹੈ। ਮੈਂ ਇਦਾ ਮੈਂ ਬਨਾਨਾ ਕੇਕ ਬਣਾਉਦੀ ਹੈਗੀ ਆ। ਉਹ ਮੇਰੇ ਬੱਚੇ ਬੜਾ ਖੁਸ਼ ਹੋ ਕੇ ਖਾ ਲੈਂਦੇ ਹੈਗੇ ਨੇ।
ਹਾਂ, ਮੈਂ ਵੀ ਯੂਟਿਊਬ ਚ ਦੇਖਿਆ ਸੀ। ਬਣਾਣਾ ਕੇਕ ਵੈਸੇ ਦੇਖਣ ਚੱ ਟੇਸਟੀ ਲੱਗ ਰਿਹਾ ਸੀ। ਚਲੋ ਦੱਸੋ, ਮੈਨੂੰ ਨਾਪ ਤੋਲ ਕਿਉਂਕਿ ਤੁਹਾਡੇ ਤੋਂ ਰਹੇਗਾ ਨਾ ਨਾਪ ਤੋਂ ਸਹੀ ਮਿਲ ਜਾਏਗਾ। ਓਦਾਂ ਤੇ ਫਿਰ ਬੜਾ ਯੂਟਿਊਬ ਚ ਦੱਸ ਤੇ ਰਹੇ ਨੇ ਰੈਸਪੀ ਬੱਟ ਉਹੀ ਹੈ। ਨਾ ਕਿ ਬਣਾਈ ਨੀ ਪਤਾ ਨੀ ਕਿੱਦਾਂ ਹੇ ਕਿੱਦਾਂ ਨ ਉਹੀ ਉਹੀ ਫਟਾਫਟ ਬਣਾ ਦਿੰਦੇ ਨੇ।
ਨਾ ਲਕੋ ਲੈਂਦੇ ਹੈਗੇ ਨੇ, ਫ ਜੇ ਸਾਰੀਆਂ ਹੀ ਚੀਜ਼ਾਂ ਦੱਸਦੀਆਂ ਤੇ ਫੇਰ ਇੱਕ ਆਪਣਾ ਹੁੰਦਾ ਨਾ ਕਿ ਇੱਕ ਆਪਣੀ ਰੈਸਪੀ ਜਿਹੜੀ ਹੈਗੀ ਡਿਸ
ਹਾਂ, ਪ੍ਰੋਫੈਸ਼ਨਲੀ ਤੇ ਚੰਗਾ ਹੀ ਰਹਿੰਦੀ ਹੈ ਪ੍ਰੋਫੈਸਨਲੀ ਜਿਹੜਾ ਰਹਿੰਦਾ। ਤਾਂ ਹੀ ਮੈਂ ਕਿਹਾ ਦੱਸੋ ਜਰਾ ਇੱਕ ਰੈਸਪੀ ਬਨਾਣਾ ਕੇਕ ਵਾਲੀ।
ਹਾਂਜੀ, ਬਨਾਣਾ ਕੇਕ ਪਹਿਲੇ ਤੇ ਤੁਸੀਂ ਅ ਤਿੰਨ ਛੋਟੇ-ਛੋਟੇ ਅਗਰ ਵੱਡੇ ਬਨਾਨਾ ਹੈਗੇ ਨੇ ਤੇ ਦੋ ਲੈ ਲੋ ਔਰ ਅਗਰ ਛੋਟੇ ਹੈਗੇ ਨੇ ਤੇ ਉਹ ਤਿੰਨ ਲੈ ਲਓ ਥੋੜੇ ਜਿਹੇ ਨੋਰਮਲ ਬੱਚੇ ਖਾਣਾ ਨੀ ਪਸੰਦ ਕਰਦੇ ਥੋੜੇ ਜਹੇ ਪੋਲੇ ਹੋ ਜਾਂਦੇ ਨੇ ਜਿਹੜੇ
ਅੱਛਾ, ਹਾਂ ਥੋੜੇ ਜਿਹੇ ਪੱਕੇ ਹੋਏ ਨਾ ਜਿਹਨੂੰ ਕਹਿੰਦੇ ਆ।
ਹਾਂਜੀ ਪੱਕੇ ਹੋਏ ਹੋਣ ਥੋੜੇ ਜਿਹੇ ਮਤਲਬ ਸੋਫਟ ਵੀ ਹੋ ਜਾਂਦੇ ਨੇ, ਜਿਹੜੇ ਉਹ ਤੁਸੀਂ ਲੈ ਲਿਓ, ਕਿਉਂਕਿ ਉਹ ਜਿਹੜਾ ਕੱਚਾ ਕੇਲਾ ਹੁੰਦਾ ਨਾ, ਫੇਰ ਉਹਦਾ ਉਹਣਾ ਅੱਛਾ ਨਹੀਂ ਬਨ ਦਾ ਹੈਗਾ। ਕਿਉਂਕਿ ਉਹ ਮੈਸ਼ ਨਹੀਂ ਹੋ ਪਾਉਂਦਾ ਹੈਗਾ।
ਹਾਂਜੀ-ਹਾਂਜੀ।
ਤੇ, ਉਹ ਤੁਸੀਂ ਲੈ ਲਿਓ ਨਾਲ ਤੁਸੀਂ ਥੋੜਾ ਜਿਹਾ ਉਹਨੂੰ ਪਹਿਲੇ ਛਿੱਲ ਕੇ ਇੱਕ ਬੌਲ ਦੇ ਵਿੱਚ ਤੁਸੀਂ ਉਹਨੂੰ ਮੈਸ਼ ਕਰ ਲੋ, ਫੋਰਕ ਦੇ ਨਾਲ ਮੈਸ਼ ਕਰ ਲੋ, ਉਹ ਜ਼ਿਆਦਾ ਵਧੀਆ ਰਹਿੰਦਾ ਹੈਗਾ।
ਅੱਛਾ ਜੀ
ਵੈਸੇ ਤਾਂ ਕਰਨ ਨੂੰ ਮਿਕ ਸਰਚ ਵੀ ਕਰ ਸਕਦੇ ਹੈਗੇ ਉਹ, ਪਰ ਇਹ ਹੈਗਾ ਨਾ ਕਿ ਉਹ ਥੋੜਾ ਪਤ ਪਤਲਾ ਹੋ ਜਾਂਦਾ ਹੈ।
ਮਤਲਬ ਹੱਥ ਨਾਲ ਮੈਸ਼ ਕਰਨਾ ਨਾ ਕਹਿਣ ਦਾ ਮਤਲਬ ਤੁਹਾਡਾ।
ਨਾ-ਨਾ ਹੱਥ ਨਾਲ ਨਾ ਕਰੋ ਫੇਰ ਉਹ ਹੱਥ ਨਾਲ ਨਾ ਵਿੱਚ ਵਿਚ ਗੰਡਾ ਰਹਿ ਜਾਂਦੀਆਂ ਨੇ। ਮੈਂ ਵੀ ਪਹਿਲੇ ਕਰਕੇ ਦੇਖਯ ਮਿਕਸੀ ਚ ਕਰੋਗੇ ਪਤਲਾ ਹੋ ਜਾਏਗਾ ਤੁਸੀਂ ਫੋਰਕ ਦੇ ਨਾਲ ਕਰੋ। ਤਾਂਈ ਮੈਂ ਤੁਹਾਨੂੰ ਦੱਸ ਰਹੀ ਹਾਂ ਕਿਉਂਕਿ ਇਹ ਬੰਦਾ ਤੁਸੀਂ ਅਗਰ ਬਾਈ ਚਾਂ ਚਾਂਸ ਹੈ ਨਾ, ਕਈ ਵਾਰੀ ਹੁੰਦਾ ਨਾ ਕਿ, ਬਨਾਨਾ ਨੂੰ ਮੈਸ਼ ਕਰਨਾ ਹੈਗਾ ਤੇ ਅਸੀਂ ਜਲਦੀਬਾਜ਼ੀ ਚ ਕਰ ਲੈਂਦੇ, ਕਈ ਵਾਰੀ ਹੱਥ ਨਾਲ ਕਰ ਲੈਂਦੇ। ਕਈ ਵਾਰੀ ਅਸੀ ਉਹਦੇ ਨਾਲ ਹਾਂਜੀ ਫੋਰਕ ਨਾਲ ਤੁਸੀਂ ਕਰਲੋ ਤੇ ਫਿਰ ਉਹਦੇ ਵਿੱਚ ਤੁਸੀਂ ਵਨ ਫੋਰਥ ਕੱਪ ਜਿਹੜਾ ਹੈਗਾ ਹੈ ਉਹ ਤੁਸੀਂ ਓਇਲ ਲੈ ਲਵੋ, ਕਿਉਂਕਿ ਅਗਰ ਤੁਹਾਨੂੰ ਡਰਾਈ ਨਹੀਂ ਪਸੰਦ ਹੈਗਾ ਹ ਤੁਸੀਂ ਡਰਾਈ ਥੋੜ੍ਹਾ ਜੇਹਾ ਖਾਣਾ ਪਸੰਦ ਕਰਦੇ ਹੋ ਤੇ ਤੁਸੀਂ ਬਟਰ ਲੈਲੋ ਮੈਲਟਡ ਬਟਰ, ਅਗਰ ਤੁਸੀਂ ਥੋੜਾ ਜੇਹਾ ਸੋਫਟ ਟ ਸਪੋਂਚ ਹੀ ਤੁਸੀਂ ਫਰਿਜ ਵਿੱਚ ਵੀ ਰੱਖੋ ਤੇ ਤੁਹਾਡਾ ਕੇਕ ਸੋਫਟ ਸੋਫਤ ਰਵੇ ਤੇ ਤੁਸੀਂ ਓਇਲ ਲੈ ਲਓ।
ਠੀਕ ਹੈ ਅ ਹੋਰ
ਫੇਰ ਤੁ
ਫੇਰ ਤ ਫ ਤੁਸੀਂ ਅ ਉਹਦੇ ਵਿੱਚ ਉਹ
ਇਹ ਕਰੋ
ਏ ਕਰੋ ਕਿ ਵਨੀ ਵੈਨੀਲਾ ਐਸੇਸ ਡਾਲੋ ਅੱਛਾ ਜੀ ਠੀਕ ਹੈ ਵੈਨੀਲਾ ਐਸੈਂਸ ਐੱਸੈਨਸ ਹੋਰ ਓਦਾ ਵੀ ਵ ਫੋਰਥ ਹੁੰਦਾ ਹੈਗਾ। ਹਾ ਉਹ ਤੇ ਮੈਨੂੰ ਪਤਾ, ਥੋੜਾ ਜਿਹਾ ਅੰਦਾਜ਼ਾ ਹੈਗਾ ਹੈ ਠੀਕ ੰਦਾਜ਼ ਦੇ ਨਾਲ ਉਹ ਪਾ ਲਵੋ, ਪਰ ਥੋੜਾ ਜਾਿਹਾ ਤੁਸੀਂ ਇਹ ਚਾਰ ਚਮਚ ਅ ਦੁੱਧ ਗਰਮ ਕਰ ਲੋ ਨੋਰਮਲ ਦੁੱਧ ਹੋਵੇ ਜਿਦੇਹ ਚ ਦਸ ਸੈਕਿੰਡ ਤੁਹਾਡੇ ਉਦੇ ਚਲੀ ਰੂਮ ਟੈਂਪਰੇਚਰ ਜਿਹਨੂੰ ਕਹਿਦਾ ਔ ਈ ਨਹੀ ਰੂਮ ਟੈਂਪ੍ਰੈਰੇਚਰ ਥੋੜਾ ਜੇਹਾ ਹੋਰ ਕੋਸਾ ਕੋਸਾ ਨਾ ਕੋਸਾ ਾਂਾ ਦੱਖ ਅੱਛਾ ਜੀ ਠੀਕ ਹੈ ਜੀ ਹੋਰ ਹੋਰ ਇਹ ਇਹ ਸਾਰੀ ਚੀਜ਼ਾਂ ਇਹ ਜਿਹੜੇ ਲਿਕੁਡ ਹੈਗੇ ਨੇ ਇਹਨਾਂ ਨੂੰ ਮਿਕਸ ਕਰ ਲੈਨਾ ਹੈ ਠੀਕ ਹੈ ਜੀ ਓਕੇ ਫੇਰ ਤੁਸੀ ਉਹਦ ਉਹਦੇ ਵਿੱਚ ਲੈਣਾ ਐ, ਇੱਕ ਕੱਪ ਆਟਾ ਕਣਕ ਦਾ ਓਕੇ ਠੀਕ ਹੈ ਜੀ, ਅੱਧਾ ਕੱਪ ਲੈਣਾ ਜਵਾਰ ਦਾ ਆਟਾ ਜਵਾਰ ਦਾ ਆਟਾ ਜੁਆਰ ਦਾ ਆਟਾ ਥੋੜਾ ਜਿਆ ਓਦਾਂ ਨੀ ਹੁੰਦਾ ਥੋੜਾ ਖੜਾ ਖੜਾ ਤੇ ਨੀ ਹੁੰਦਾ ਐ। ਮੈਂ ਕਦੇ ਯੂਜ ਨੀ ਕੀਤਾ।
ਜਵਾਰ ਦਾ ਆਟਾ ਨਹੀਂ ਵੀ ਪਾਣਾ ਚਾਂਦੇ ਤੁਸ
ਪੁੱਛ ਮੈਦਾ ਨਈ ਮੈਦਾ ਨੀ ਜੁਆਰ ਦਾ ਈ ਠੀਕ ਏ। ਮੈਂ ਲੈ ਆਵਾਂਗੀ ਹੈਗਾ ਨੀ ਮੇਰੇ ਕੋਲ ਬਜ਼ਾਰੋਂ ਲੈ ਆਵਾਂਗੀ। ਠੀਕ ਐ ਜੀ ਅੱਗੇ ਹੋਰ ਓਦੇ ਚ ਕੀ ਪਏਗਾ? ਐ ਪਾ ਲੋ ਫੇਰ ਓਦੇ ਚ ਜੇ ਤੁਸੀ ਪਾ ਲਵੋ ਚ ਜਾ। ਮ ਪਾ ਮਿਲਕ ਪਾਊਡਰ ਅੱਛਾ ਜੀ ਠੀਕ ਐ ਜੀ ਹਾਂ ਉਵੀ ਤੁਸੀਂ ਚਾਰ ਚਮਚ ਪਾ ਲਵੋ। ਠੀਕ ਐ ਜੀ ਫੇਰ ਤੁਸੀਂ ਪਾ ਲਵੋ ਕੀ ਕੈਂਦੇ ਨੇ ਬੇਕ ਕਿੰਗ ਸੋਡਾ ਔਰ ਬੇਕਿੰਗ ਪਾਊਡਰ। ਹਾਂਜੀ ਓਹ ਤੇ ਠੀਕ ਆ ਇੱਕ ਟੇਸਟ ਬੇਕਿੰਗ ਸੋਡਾ ਹੋ ਜਾਂਦਾ ਐ ਔਰ ਹਾਫ ਟੀ ਸਪੂਨ ਹੋ ਜਾਂਦਾ ਐ ਅੱਛਾ, ਅੱਛਾ ਠੀਕ ਠੀਕ ਐ ਜੀ, ਓਕੇ ਜੀ। ਐ ਸਾਰੀ ਜਿਨੀ ਡ੍ਰਾਈ ਆਈਟਮਸ ਨੇ ਨਾ ਇਨਾਂ ਨੂੰ ਆਟੇ ਦੀ ਛਾਨਨੀ ਨਾਲ ਛਾਣ ਦੇਨਾ। ਹਾਂ ਪਲਫੀਨੈਸ ਆ ਜੇਗੀ ਓਦੇ ਚ। ਇੱਕ, ਇੱਕ ਚਮਚ ਤੇ ਦੋ, ਦੋ ਚਮਚ ਪਾ ਕੇ ਤੁਸੀਂ ਇੱਕੋ ਸਾਈਜ਼ ਘੁਮਾਣਾ ਓਕੇ ਜੀ ਓਕੇ, ਹਾਂਜੀ ਠੀਕ ਐ ਜੀ। ਐ ਸਭ ਮਿਕਸ ਹੋ ਜਾਏਗਾ ਹਾਂਜੀ ਤੁਆਡਾ ਬੈਟਰ ਥੋੜਾ ਕ ਓ ਲੱਗਦੈ ਏਨੂੰ ਤਾਈਂ ਤੇ ਕੈ ਰੇ ਜਿਵੇ ਆਟੇ ਵਾਂਗੂੰ ਲੱਗਦਾ ਹੈਗਾ ਜੀ ਆਟਾ ਜ ਥੋੜਾ ਰਨੀ ਹੋਣਾ ਚਾਈ ਦਾ ਨਾ ਰਨੀ ਹੋਣਾ ਚਾਈ
ਤੇ ਓਦੇ ਵਿੱਚ ਤੁਸੀ ਥੋੜਾ ਜਿਆ ਦੁੱਧ ਪਾ ਲਵੋ।
ਹਾਂ ਏਨਾਂ ਤੇ ਮੈਨੂੰ ਅੰਦਾਜ਼ਾ ਹੈ ਖੈਰ ਥੋੜ੍ਹਾ ਹੋਰ ਫਿਰ ਬਸ ਏਨਾ ਈ ਸਮਾਨ।
ਨਈ ਏਨਾ ਨੀ ਹੈਗਾ ਤੁਸੀਂ ਹੁਣ ਜੈਂਵੇਂ ਥੋੜ੍ਹਾ ਜਿਆ ਸਿੰਪਲ ਨਈ ਰੱਖਣਾ ਚਾਂਦੇ। ਤੁਸੀਂ ਥੋੜ੍ਹੇ ਜੇ ਵਿੱਚ ਚੋਕੋ ਚਿਪਸ ਪਾ ਲਵੋ
ਫੇਰ ਅ ਚੋਕੋ ਚਿਪਸ ਐਵੇ ਨੀ ਪਾਣੇ ਨੇ ਕਿਉਂਕਿ ਓ ਫੇਰ ਥੱਲੇ ਬਹਿ ਜਾਂਦੇ ਨੇ। ਓਦੇ ਵਿੱਚ ਥੋੜ੍ਹਾ ਜਿਆ ਤੁਸੀ ਆਟਾ ਡਸਟ ਕਰਨੈ।
ਫੇਰ ਉਨੂੰ ਹਲਕਾ ਜਿਆ ਹਿਲਾ ਕੇ ਤੇ ਓਦੇ ਵਿੱਚ ਫਿਰ ਮਿਕਸ ਕਰਨਾ ਬੈਟਰ ਦੇ ਵਿੱਚ। ਠੀਕ ਐ ਜੀ ਠੀਕ ਐ। ਤੇ ਤੁਆਡਾ ਐ ਹੈਗਾ ਕਿ ਨਈ ਤੇ ਦੇਖੋ ਜੇ ਬੇਕ ਕਰਨ ਲੱਗੋਗੇ
ਐਵੇਂ
ਐਵੇਂ ਪਾਦੇ ਤੇ ਸਾਰੇ ਥੱਲੇ ਚਲਾ ਗ ਓ ਤੇ ਮੈਨੂੰ ਅੰਦਾਜ਼ਾ ਮੈਂ ਟੂਟੀ ਫਰੂਟੀ ਬਣਾਇਆ ਹੋਇਆ ਕੇਕ।
ਹਾਜੀ
ਇੱਕ ਵਾਰੀ ਬਣਾਇਆ ਅਸੀ ਤੇ ਮੈਨੂੰ ਐ ਅੰਦਾਜ਼ਾ ਏ ਖੈਰ ਮੈਂ ਓ ਤੇ ਦੇਖ ਲਾਂਗੀ ਤਲੇ ਚ ਨੀ ਬੈੰਦੇ ਦੇ ਜ ਹਾਂ ਹਾਂ
ਓ ਥੋੜੀ ਜੀ ਚੋਕਲੇਟ
ਚੋਕਲੇਟ ਕਰਸ਼ ਕਰਕੇ ਪਾ ਲਵੋ ਡਾਰਕ ਚੌਕਲੇਟ ਪਾ ਲੋ ਅੱਛਾ ਜੀ ਜਾਂ ਫੇਰ ਉੱਪਰ ਉਪਰ ਤੁਸੀਂ ਟੋਪਿੰਗ ਦੇਣਾ ਚਾਹੋ ਤੇ ਤੁਸੀਂ ਹਰ ਚੀਜ਼ ਸਿਰ ਤੇ ਕੇਲੇ ਦੇ ਨਾਲ ਚੋਕਲੇਟ ਦਾ ਫਲੇਵਰ ਅੱਛਾ ਲੱਗਦੈ? ਬਹੁਤ ਸਵਾਦ ਲੱਗਦੈ ਮੇਰੇ ਬੱਚੇ ਤੇ ਐਵੇਂ ਈ ਮੈਂ ਤੇ ਮਾਰਬਲ ਟੱਚ ਦੇ ਦਿੰਦ ਹੈਗੀ ਐ ਨਾ, ਅੱਛਾ ਜੀ ਓ ਬੋਤ ਸਵਾਦ ਨਾਲ ਖਾਂਦੀ ਤੇ ਫਿਰ ਓਨੂੰ ਬੇਕ ਕਿੰਨੇ ਮਿੰਨਟ ਕਰਨਾ ਹੁੰਦੈ। ਕਿੰਨੇ ਮਿੰਨਟ ਕਰੋ ਓਨੂੰ ਬੇਕ ਗੈਸ ਤੇ ਈ ਕਰਾਂਗੀ। ਅੱਛਾ ਜੀ, ਫੌਟੀ ਤੋਂ ਫੌਟੀ ਫਾਈਵ ਮਿੰਨਟ ਏਚ ਹੋ ਜਾਂ ਅੱਛਾ। ਠੀਕ ਐ ਜੀ, ਤੇ ਇਕ ਵਾਰੀ ਤੁਸੀਂ ਦੇਖ ਲਵੋ ਹਾਂਜੀ ਚਾਕੂ ਹਾਂ ਮੈਂ ਚਾਕੂ ਮਾਰ ਕੇ ਈ ਦੇਖ ਲੈਂਨੀ ਆਂ। ਜੀ-ਜੀ, ਠੰਡਾ ਰੱਖ ਲਓ। ਠੰਡਾ ਹੋ ਜਾਏ ਨਾ ਫਿਰ ਥੋੜਾ, ਹੂੰ-ਹੂੰ ਪੈਲੇ ਸੇ
ਤੇ ਦੇਖ ਲਵੋ ਕੇ ਐੲ ਬਿਲਕੁਲ ਹੋ ਗੇਆ ਹੈਗੈ ਕੱਢ ਕੇ ਤੇ ਏਨੂੰ ਇੱਕ ਜੇੜਾ ਕਿਚਨ ਟੋਵਲ ਹੁੰਦੈ ਨਾ ਓਦੇ ਨਾਲ ਢੱਕ ਕੇ ਰੱਖ ਦੋ ਅੱਧੇ ਪੌਨੇ ਘੰਟੇ ਵਾਸਤੇ। ਪੂਰਾ ਰੈਸਟ ਏਦਾ ਹੋ ਜਏ, ਪਸੀਨਾ ਨੀ ਆਂਦਾ ਫੇਰ ਪੂਰਾ ਰੈਸਟ ਹੋ ਜਾਏਗਾ ਫੇਰ ਤੁਸੀਂ ਓਨੂੰ ਚਾਕੂ ਨਾਲ ਸਾਈਡਾਂ ਤੋਂ ਕੱਟ ਕੇ ਪੁੱਠਾ ਕਰਕੇ ਤੇ ਫੇਰ ਤੁਸੀਂ ਏਨੂੰ ਨਿਕਾਲ ਲੈਨਾ।
ਪੁੱਠਾ ਕਰ ਲੈਂਨੀ ਆਂ ਨਾ ਮੈਂ ਜਿਵੇਂ ਬੇਕਿੰਗ ਪੇਪਰ ਜੇੜਾ ਹੁੰਦਾ ਨਾ ਮੈਂ
ਹਾਂਜੀ।
ਓ ਪੂਰਾ ਲਗਾ ਦਿੰਨੀ ਆਂ ਆਸੇ ਪਾਸੇ ਵੀ ਲਗਾ ਦਿੰਨੀ ਆਂ ਮੈਂ ਓਦੇ ਚ ਬੈਟਰ ਪਾ ਦਿੰਨੀ ਆਂ ਤੇ ਪੂਰਾ ਮੇਰਾ ਨਿਕਲ ਆਂਦਾ ਮੈਨੂੰ ਚਾਕੂ ਨਾਲ ਖੁਰਚਨਾ ਨੀ ਪੈਂਦਾ। ਤੇ ਓ ਟੈਕਨੀਕ ਮੈਨੂੰ ਸਈ ਲੱਗਦੀ ਏ।
ਪੈਂਦੀ ਐਹ ਹੁੰਦੈ ਨਾ ਕਿ ਏਦੇ ਵਿੱਚ ਤੁਸੀਂ ਅਹ ਥੋੜਾ ਜਾ
ਥੋੜਾ ਜਾ ਔਇਲ ਮਿਕਸ ਕਰਕੇ ਮੈਂ-ਮੈਂ ਓਹੀ ਤੇ ਕੈ ਰਈ ਆਂ ਮੈਂ ਨਾ ਪੂਰਾ ਬੇਕਿੰਗ-ਬੇਕਿੰਗ ਜੇੜਾ ਪੇਪਰ ਲਗਾਨੀ ਆਂ ਨਾ ਮੈਂ ਜੇੜਾ ਓ ਪੂਰਾ ਈ ਮੈਂ ਅੱਗੇ ਪ ਪੂਰਾ ਐਨਾ ਐਵੀਂ ਪਾ ਦਿੰਨੀ ਆਂ ਮਤਲਬ ਓ ਕਿਨਾਰਿਆਂ ਚ ਵੀ ਰੈਂਦੈ ਤੇ ਖਿੱਚਨ ਚ ਵੀ ਐਵੇਂ ਜਿਵੇਂ ਕੇਕ ਠੰਡਾ ਹੋਏਆ ਨਾ ਤੇ ਮੈਨੂੰ ਕੱਢਨੈ ਮੇਰਾ ਬੋਤ ਇਜ਼ਲੀ ਨਿਕਲ ਆਂਦੈ ਅਗਰ ਤੁਸੀਂ ਨੀ ਉਸ ਮਤਲਬ ਏਦਾਂ ਦਾ ਟੈਕਨੀਕ ਨੀ ਕਰਦੇ ਓਂ ਤੇ ਕਰਕੇ ਇੱਕ ਵਾਰੀ ਦੇਖ ਕਿਓਂ ਜਿੱਦਾਂ ਬੇਕਿੰਗ ਪਾਊ ਪੇਪਰ ਪੂਰਾ ਈ ਲਗਾ ਕੇ ਫਿਰ ਪਾਏਓ।
ਜਲਦੀਬਾਜ਼ੀ ਕਦੀ ਹੁੰਦੀ ਹੈਗੀ ਤੇ ਫੇਰ ਮੈਨੂੰ ਹੁੰਦਾ ਕੀ ਐ ਮੈਂ ਬਟਰ ਪੇਪਰ ਲਗਾ ਲੈਂਦੀ ਆਂ, ਮੈਂ ਜਦ ਆਰਾਮ ਨਾਲ ਬਨਾਨਾ ਹੁੰਦੈ ਕੋਈ ਜਲਦੀ ਨੀ ਹੁੰਦੀ ਤੇ ਫਿਰ ਮੈਂ ਏਦਾਂ ਬਨਾ ਲੈਂਨੀ ਹੈਗੀ ਆ।
ਅੱਛਾ ਠੀਕ ਐ ਜੀ, ਚਲੋ ਮੈਂ ਹੁਨੇ ਬਨਾਵਾਂਗੀ। ਤੇ ਫਿਰ ਮੈਂ ਤੁਆਨੂੰ ਫੀਡਬੈਕ ਇੱਕ ਵਾਰੀ ਸ਼ੇਅਰ ਕਰਾਂਗੀ। ਬਾਕੀ ਤੇ ਮੈਂ ਬਨਾਏਆ ਹੋਏਆ ਸੀ ਏ ਕੇਲੇ ਵੇਲੇ ਦਾ ਕਰਕੇ ਨਈ ਦੇਖੇਆ ਹੋਏਆ ਸੀ। ਹਾਂਜੀ ਬਿਲਕੁਲ-ਬਿਲਕੁਲ ਬਸ ਮੈਂ ਖੜੀ ਸੀਗੀ ਬਸ ਜੁਆਰ ਦਾ ਆਟਾ ਲਿਆਨਾ ਪਏਗਾ। ਤੇ ਮੈਂ ਲੈਵਾਂ ਬਜ਼ਾਰੋਂ ਤੇ ਫੇਰ ਮੈਂ ਬਨਾਂਦੀ ਆਂ ਹੁਨੀ ਬਨਾਵਾਂਗੀ ਫਿਰ ਮੈਂ ਭੇਜਦੀ ਤੁਆਨੂੰ ਇੱਕ ਘੰਟੇ ਤੱਕ, ਚਲੋ ਜੀ ਥੈਂਕ ਯੂ ਤੁਸੀਂ ਮੈਨੂੰ ਰੈਸਟ ਵੀ ਦੇ ਤੇ ਥੋੜੀ ਜਲਦੀ ਹੈਗੀ ਐ, ਤੇ ਮੈਂ ਸੋਚੇਆ ਜੀ ਬਨਾ ਲਵਾਂ, ਹਨਾ ਚਲੋ ਜੀ ਤਾਂ ਚੰਗਾ ਜੀ ਥੈਂਕ ਯੂ, ਓਕੇ ਜੀ ਸਸ ਰੀ ਸਸ ਰੀ ਕਾਲ, ਹਾਂਜੀ ਸਸ ਰੀ ਕਾਲ।
ਠੀਕ